ਹੇਲੋ।
ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ।
ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਕਿਵੇਂ ਹੋ।
ਵਧੀਆ ਜੀ, ਤੁਸੀਂ ਸੁਣਾਓ।
ਮੈਂ ਵੀ ਬਹੁਤ ਵਧੀਆ ਹੋਰ ਘਰ ਹੀ ਕਿੱਦਾਂ ਸਾਰੇ।
ਹ ਵਧੀਆ ਜੀ ਹੋਰ ਕੀ ਕਰਦੇ ਹੋ।
ਬਸ ਮੈਂ ਤਾਂ ਐਵੇਂ ਬੈਠੀ ਹੋਈ ਸੀ ਹੁਣੇ ਰੋਟੀ ਬਣਾ ਕੇ ਵਿਹਲੀ ਹੋਈ ਸੀ ਮੈਂ।
ਅੱਛਾ, ਜੀ ਤੁਸੀਂ ਰੋਟੀ ਖਾਣੀ ਹੈ।
ਨਾ-ਨਾ ਹੁਨੇ ਖਾ ਕੇ ਵਿਹਲੀ ਹੋਈ ਆ ਅੱਜ ਥੋੜੀ ਜਿਹੀ ਲੇਟ ਹੋ ਗਈ ਸੀ ਨਾ ਮੇਰੀ ਨੈਣਾਣਾ ਆਈਆਂ ਹੋਈਆਂ ਸੀ। ਤੇ ਫੇਰ ਉਹਨਾਂ ਨੂੰ ਖਵਾਇਆ ਤੇ ਫਿਰ ਰੋਟੀ ਖਵਾ ਕੇ ਤੇ ਹੁਣੇ ਭੇਜਿਆ ਉਹਨਾਂ ਨੂੰ।
ਅੱਛਾ-ਅੱਛਾ ਨਹੀਂ ਸੁਤੇ ਨੀ, ਰੋਟੀ-ਰੋਟੀ ਖਾ ਕੇ ਹਾਂਜੀ। ਰੋਟੀ ਰੁਟੀ ਖਾ। ਨਾ-ਨਾ ਕਿੱਥੇ ਆਜੇ ਤੇ ਜਾਣਗੀਆਂ ਕੱਲ ਪਰਸੋਂ ਦੇਖੋ।
ਅੱਛਾ-ਅੱਛਾ ਸ਼ੁਰੁਤੋ ਤੁਸੀਂ ਸ਼ੋਪਿੰਗ ਮੇਰੀ ਆਪ ਨੈਣਾਣਾ ਨਾਲ ਇਹ ਇੱਕ ਦੋ ਦਿਨ ਲਈ ਆਈ ਸੀ। ਤੇ ਫੇਰ ਤੁਹਾਨੂੰ ਪਤਾ ਇੱਕ ਦੋ ਦਿਨ ਚ ਵੀ ਇੰਨੀ ਜਲਦੀ-ਜਲਦੀ। ਕੱਲ ਮੈਂ, ਜਲਦੀ ਸ਼ੋਪਿੰਗ ਸ਼ੋਪਿੰਗ ਕਰਾ ਆਈ। ਹੋਰ ਕੀ ਸ਼ੋਪਿੰਗ ਕਰਾਈ, ਫਿਰ ਆ ਕੇ ਮੈਂ ਰੋਟੀ ਬਣਾਈ, ਬੜਾ ਕੰਮ ਹੁੰਦਾ ਐ ਤੁਹਾਨੂੰ ਪਤਾ ਫਿਰ ਕੱਪੜੇ। ਬੱਚਿਆਂ ਨੂੰ ਲੈਕੇ ਦੇਤੇ, ਇਹਨਾਂ ਨੂੰ ਲੈਕੇ ਦੇਤੇ ਫਿਰ ਟਾਈਮ ਵੀ ਇੰਨਾ ਲੱਗਦਾ ਕੱਪਰਿਆ। ਕੱਪੜਾ ਪਸੰਦ ਨਾ ਆਵੇ, ਫੇਰ ਦੂਜੀ ਦੁਕਾਨ ਤੇ ਜਾਣਾ ਇੱਕ ਦੁਕਾਨ ਚ। ਕਿੰਨੀ ਵੈਰਾਇਟੀ, ਫੇਰ ਬੜਾ ਟਾਈਮ ਲੱਗ ਜਾਂਦਾ ਪਤਾ।
ਬਹੁਤ। ਆਈ ਚੱਕਰ ਐ, ਮੈਂ ਸਾਡੇ ਵੀ ਇੱਥੇ ਆਹੀ ਹਾਲ ਆ ਮੇਰੀ ਨਾਨਾਣਾ ਨੂੰ ਹੋ ਗਿਆ ਤਿੰਨ ਚਾਰ ਦਿਨਾਂ ਨੂੰ। ਬਸ ਕੰਮ ਕਾਰ ਹੀ ਨਹੀਂ ਮੁੱਕਦੇ।
ਸਹੀ ਗੱਲ ਏ, ਇੱਕ ਬੰਦਾ ਇੱਕ ਬੰਦਾ ਵੀ ਘਰ ਫਾਲਤੂ ਆ ਜਾਂਦਾ ਨਾ ਬਸ ਇਹੀ ਹੁੰਦਾ। ਕੰਮ ਤਾਂ ਦੇਖੋ ਕਰਨਾ ਪੈਂਦਾ ਸਾਨੂੰ ਹੀ ਹੈਗਾ। ਹਾਂਜੀ, ਹੋਰ ਤੁਸੀਂ ਸੁਣਾਓ।
ਬਸ, ਮੈਂ ਵੀ ਬੈਠੀ ਆ।
ਮੈਂ ਨਾ ਪਰਸੋਂ ਖਨੇ ਇੱਕ ਵਿਆਹ ਤੇ ਗਈ। ਤੇ ਵਿਆਹ ਤੇ ਮਤਲਬ ਮੇਰੀ ਸਹੇਲੀ ਦੇ ਅੱਗੇ ਨੋਨ। ਜੋ ਮੇਰੀ ਬੈਸਟ ਫਰੈਂਡ ਤੁਹਾਨੂੰ ਪਤਾ ਹੀ ਐ ਨਾ ਤੇ ਉਹਦੀ ਅੱਗੇ ਨੌ ਹੈਗੀ ਸੀ, ਫਿਰ ਤੁਹਾਨੂੰ ਪਤਾ ਜਾਣਾ ਪੈਂਦਾ ਹੈਗਾ, ਬੈਸਟ ਫਰੈਂਡ ਉਹਦੀ ਰਿਸ਼ ਦਾਰੀ ਮੇਰੀ ਰਿਸ਼ਤੇਦਾਰੀ ਸਾਡੇ ਚ ਮੈਨੂੰ ਪਤਾ ਸ਼ੁਰੂ ਤੋਂ ਏਦਾਂ ਦਾ ਮੈਂ ਗਈ ਮੈਂ ਨਾ ਵਿਆਹ ਤੇ ਇੱਕ ਚੀਜ਼ ਧਿਆਨ ਦਿੱਤੀ ਮੈਨੂੰ ਬੜਾ ਮੇਰਾ ਮਨ ਖ਼ਰਾਬ ਹੋਇਆ ਵੇਖ ਕੀ ਕੀ ਨਾ ਲੋਕ ਕਿ ਜਿੱਦਾਂ ਕਿ ਰੋਟੀ ਤੁਸੀਂ ਖਾਂਦੇ ਨੇ ਪਲੇਟਾਂ ਦੇ ਵਿੱਚ, ਉਹਨਾਂ ਨੇ ਉਵੇਂ ਓਵੇਂ ਡਸਟਬਿਨ ਚ ਸੁੱਟੀ, ਜਦ ਤੁਸੀਂ ਨਹੀਂ ਖਾਣੀ ਤੇ ਤੁਸੀਂ ਲੈ ਕਿਉਂ ਰਹੇ ਹੋ।
ਹਾਂਜੀ, ਇਹ ਤੇ ਗੱਲ ਬਿਲਕੁਲ ਠੀਕ ਐ, ਪਰ ਐਵੇਂ ਵੇਸਟ ਨ ਨਾ ਕਰੋ ਫਿਰ ਵੀ
ਹਾਂ, ਇੰਨਾ ਤੁਸੀਂ ਖ਼ਰਾਬ ਤੁਸੀਂ ਮੰਨੋਗੇ ਨੀ ਪੂਰੀ ਪੂਰੀ ਥਾਲੀਆਂ ਯਾਰ ਤੁਸੀਂ ਥੋੜਾ ਥੋੜਾ ਸਮਾਨ ਲੈ ਲੋ ਢਿੱਡ ਤੇ ਤੁਹਾਡਾ ਥੋੜਾ ਜਿਹਾ ਥੋੜਾ ਜਿਹਾ ਜਾਣਾ ਉਹਦੇ ਵਿੱਚ।
ਪਤਾ ਨਹੀਂ ਕਿੱਦਾਂ ਰੋਟੀ ਕੀਤੀ ਐ ਉਹਨੇ, ਬੰਦਾ ਨੂੰ ਥੋੜ੍ਹੀ ਪੈ ਜਾਂਦੀ ਐ ਇੰਨੀ ਵੇਸਟੇਜ ਨਾਲ।
ਓ ਨੀ ਸੋਚਦੇ ਇੱਕ ਕੁੜੀ ਦਾ ਪਿਓ ਕਿੱਦਾਂ ਆਪਣਾ ਪੈਸਾ ਪੈਸਾ ਜੋੜ ਜੋੜ ਕੇ ਇੰਨੀ ਸੋਹਣੀ ਰੋਟੀ ਕਰਦਾ ਚਲੋ ਹੁਣ ਤਾਂ ਦੇਖੋ ਅਸੀਂ ਸਾਰੇ ਪੜ੍ਹੇ ਲਿਖੇ ਐਜੂਕੇਟਡ ਆ, ਅਵੇਅਰਨੈਸ ਪੜ੍ਹੀ ਹੈਗੀ, ਤੁਸੀਂ ਖਾਣਾ ਹੀ ਥੋੜ੍ਹਾ ਜਿਹਾ ਤ ਕਿਉਂ ਤੁਸੀਂ ਇੰਨਾ ਜ਼ਿਆਦਾ ਭਰ ਲੈਂਦੇ ਹੋ ਪਲੇਟਾਂ, ਲਾਲਚ ਲਾਲਚ ਕਰਦੇ ਨੇ।
ਲਾਲਚ ਕਰਦੇ ਨੇ ਲੋਕੀ ਪੈਸਾ ਪੂਰਾ ਕਰਨ ਜਾਂਦੇ ਨੇ।
ਤੇ ਤੁਸੀਂ ਕਰਨਾ ਤੇ ਭੈਣ ਜੀ ਉਹਨੂੰ ਵੇਸਟ ਹੀ ਕਿ ਅਗਰ ਬਾਅਦ ਉਹ ਬੱਚੇ ਆ ਅਗਲੇ ਉਹ ਵੀ ਕਿਸੇ ਗ਼ਰੀਬਾਂ ਨੂੰ ਵੰਡ ਦੇਣਗੇ। ਹਨਾ ਇਹ ਚੀਜ਼ ਨਾ,
ਮਤਲਬ ਐਵੇਂ ਕਰਦੇ ਨੇ ਵੇਸਟੇਜ ਐਵੇਂ ਕਰਨੀ ਨੀ ਚਾਹੀਦੀ ਬਿਲਕੁਲ ਵੀ ਇਹਵੇ ਸੋਚਿਆ ਬੰਦਾ ਕਿੱਦਾਂ ਕਮਾਂਦਾ ਕਰਦਾ।
ਸਹੀ ਗੱਲ ਐ, ਮੈਂ ਤੇ ਆਪਣੇ ਘਰ ਵੀ ਆਪਣੇ ਬੱਚਿਆਂ ਨੂੰ ਕਿਹਾ ਹੋਇਆ ਮੈਂ ਕਿਹਾ ਤੁਸੀਂ ਰੋਟੀ ਖਾਣੀ ਥੋੜ੍ਹੀ ਲੈਲੋ। ਬਾਅਦ ਚ ਫਿਰ ਦੁਬਾਰਾ ਲੈ ਲੈਣਾ ਕੋਈ ਦਿੱਕਤ ਨੀ, ਮਤਲਬ ਫੇਰ ਖਰਾਬ ਹੋ ਜਾਵੇਗੀ, ਫੇਰ ਕਿੰਨੇ ਖਾਣੀ ਦੇਖੋ। ਭੈਣ ਚੋਦ ਵੇਸਟ ਜਾਏਗੀ, ਨਾ ਅੱਸੀ
ਅਬਲ ਤੇ ਸਾਨੂੰ ਵੀ ਸਬਜ਼ੀ ਓਨੀ ਕੁ ਬਣਾਈਏ ਜਿੰਨੀ ਅਸੀਂ ਰਾਤ ਦੁਬਾਰਾ ਬਣ ਜੇਗੀ, ਅਸੀਂ ਵੀ ਕਈ ਵਾਰੀ ਜ਼ਿਆਦਾ ਬਣਾ ਲੈਣੇ।
ਮੁਹੱਲੇ ਨੇ ਵੇਖਿਆ ਹੋਇਆ ਸਾਡੀ ਨਾਲ ਦੀ ਸਹੇਲੀ ਹੈਗੀ ਆ ਮੇਰੀ, ਉਹ ਕੀ ਕਰਦੀ ਮੈਨੂੰ ਉਸ ਦਿਨ ਕਿਹਾ ਮੈਂ ਕਿਹਾ ਤੂੰ ਨਾ ਇੱਕ ਆਟਾ ਤੂੰ ਜਾਂ ਤੇਰਾ ਆਟਾ ਆਟਾ ਤੂੰ ਇੰਨਾ ਸਾਰਾ ਗੁੰਦ ਲੈਂਦੀ ਏ, ਜੋ ਤੇਰਾ ਆਟਾ ਫੇਰ ਤੂੰ ਬਾਹਰ ਸੱਟ ਦਿਨੀਂ, ਉਹ ਕੁੱਤੇ ਕੁੱਤੇ ਤੁਹਾਨੂੰ ਪਤਾ ਕਿੰਨੇ ਕ ਖਾਣ। ਕੁੱਤੇ ਵੀ ਨਹੀਂ ਖਾਂਦੇ ਹੁੰਦੇ ਹਨਾ ਮੈਂ ਕਿਹਾ ਕਹਿੰਦੀ ਨਹੀਂ ਕੁੱਤੇ ਖਾ ਲੈਣਗੇ ਮੈਂ ਕਿਹਾ ਪਾਗਲ ਤੂੰ ਸਾਰਾ ਆਟਾ ਮੈਂ ਕਿਹਾ ਅੰਨ ਦੀ ਕਿੰਨੀ ਵੱਡੀ ਬੇਕਦਰੀ ਹੀ ਕਰਦੀ, ਕਹਿੰਦੀ ਉਹ ਨਾ ਜ਼ਿਆਦਾ ਗੁੰਨਿਆ ਗਿਆ ਸੀ ਫਿਰ ਖਰਾਬ ਹੋ ਗਿਆ ਤੇ ਮੈਂ ਫਰਿੱਜ ਵਿੱਚ ਰੱਖਣਾ ਭੁੱਲਗੀ ਸਾਂ, ਮੈਂ ਕਿਹਾ ਇੰਨੀ ਵੀ ਲਾਪਰਵਾਹੀ ਕੀ ਹੈਗੀ ਬੰਦਾ ਕਿੱਦਾਂ ਕੋਈ ਕਮਾਉਂਦਾ ਤੁਸੀਂ ਉਹਨਾਂ ਦਾ ਸੋਚਿਆ ਜਿਹਨਾਂ ਨੂੰ ਰੋਟੀ ਵੀ ਨਹੀਂ ਮਿਲਦੀ ਸੀ।
ਸਹੀ ਗੱਲ ਐ। ਹੋਰ ਐ ਸੋਚਣਾ ਚਾਹੀਦਾ ਦੋ ਟਾਈਮ ਦੀ ਰੋਟੀ ਵੀ ਨਹੀਂ ਮਿਲਦੀ। ਮੈਂ ਵੀ ਸਬਜ਼ੀ ਬਣਾ ਲਾਗੀ ਨਾ ਮੈਂ
ਹ
ਦਾਲ ਬਣਾਵਾਂਗੀ ਨਾ ਇੱਕ ਕੋੌਲੀ ਤੋਂ ਵੀ ਘੱਟ ਦਾਲ ਬਣਾਦੀ ਹਾਂ ਤਾਂ ਇਕ ਕੋਲੀ ਤੋ ਵੀ ਘਟ ਬਣਾਨੀ ਆ ਤਾ ਕਿ ਸਾਡੇ ਘਰਦਿਆਂ ਨੂੰ ਪੂਰੀਆਂ ਜੇ ਅਗਲੇ ਦਿਨ ਦੁਬਾਰਾ ਬਣਾਉਂ ਲ ਸਬਜ਼ੀ,
ਹਾਂ ਬਿਲਕੁਲ ਸਹੀ ਗੱਲ ਕਹੀ ਆ। ਅੱਜ ਕੱਲ੍ਹ ਦੇ ਬੱਚੇ ਹੋ ਘਰ ਦੇ ਸਾਰਿਆਂ ਦੇ ਹੀ ਨਖਰੇ ਨੇ ਕੋਈ ਦੁਬਾਰਾ ਖਾਂਦਾ ਹੀ ਨਹੀਂ ਹੈ। ਤੇ ਫੇਿਰ ਘੱਟ ਹੀ ਬਣਾ ਲੋ ਫਿਰ ਆਪਾ ਈ ਪਤਾ ਕੀ ਕਈਆਂ ਤੇ ਤਾਂ ਮੈਂ ਐਸਾ ਵੇਖਿਆ ਰੋਟੀ ਸਬਜ਼ੀ ਨੂੰ ਆਪਣੇ ਘਰ ਦੇ ਬਾਹਰ ਸੱਟਿਆ ਹੁੰਦਾ। ਕਿ ਡੋਗੀ ਖਾ ਲੈਣਗੇ।
ਹਾਂ,
ਤੁਹਾਨੂੰ ਪਤਾ ਡੋਗੇ ਕਿੱਥੇ ਖਾਂਦੇ ਨੇ ਉਹ ਵੀ ਨੀ ਮੂੰਹ ਲਾਉਂਦੇ ਐ ਵੀ ਤੁਸੀਂ ਅੰਨ ਦਾ ਇੰਨੀ ਬੇਕਦਰੀ ਕਰਦੇ ਨੇ ਚਲੋ ਇੱਕ ਅੱਧੀ ਵਾਰੀ ਹੋ ਗਿਆ ਗ਼ਲਤੀ ਨਾਲ ਅਲੱਗ ਗੱਲ ਐ। ਨਹੀਂ ਤੇ ਇਹ ਵਿਚਾਰੇ ਗ਼ਰੀਬਾਂ ਦਾ ਸੋਚੋ ਜਿਹਨਾਂ ਨੂੰ ਦੇਖੋ ਇੱਕ ਇੱਕ ਰੋਟੀ ਵਾਸਦੇ ਤਰਸ ਜਾਦੇ ਨੇ।
ਇਹੀ ਗੱਲ ਐ। ਇਹੀ ਤੁਸੀਂ ਇੱਥੇ, ਇਹਨਾਂ ਨੂੰ ਦੇਦੋ, ਜਿਹੜੇ ਖਾ ਲੈਣ ਰ੍ਹੋਟੀ ਇਨ ਅਗਰ, ਤੁਸੀਂ ਵਧ ਜਿਆਦਾ ਹੀ ਬਣਾਲੀ ਏ, ਇੱਥੇ ਆਉਂਦੇ ਜਾ ਕਿੰਨੇ ਲੋਕ ਹੁੰਦੇ ਨੇ। ਜਿਹੜੇ ਰ੍ਹੋਟੀ ਨੁੰ ਤਰਸਦੇ, ਉਹਨਾਂ ਨੂੰ ਵੀ ਦੇਦੋ ਆਲੋ ਵੀ ਖਾਲੋ। ਤੁਹਾਨ ਅਸੀਸਾਂ ਵੀ ਦੇਣਗੇ।
ਤੇ ਫਿਰ ਬੰਦਾ ਦੇਖੋ ਭੈਣ ਜੀ, ਇੱਕ ਜੂਠੀ ਹੋ ਜਾਏ ਨਾ, ਤੇ ਫਿਰ ਕਿੰਨ, ਫਿਰ, ਫਿਰ ਥਾਲੀ ਈਚੋ ਓ ਕਿਸੇ ਕੰਮ ਦੀ ਨੀ ਹੈ।
ਹੂੰ। ਇੱਕ ਅਪਣੀ ਜੂਠੀ ਕਦੀ ਕਿਸੀ ਅਗਰ ਉਹਨੂੰ ਕਈ ਲੋਕ ਐਦਾਂ ਈ ਕਰਦੇ ਨੇ ''ਮੈਂ ਦੇਖਿਆ, ਸਾਡੇ ਉੱਥੇ ਇੱਕ ਨੇ ਕੀਤਾ ਅਪਣਾ ਜੂ, ਜੂਠ ਅਗੇ ਖਾਧਾ ਨੀ ਗਿਆ ਨਾ, ਤੇ ਬਚਗਿਆ ਉਹ ਬਾਹਰ ਮਤਲਬ, ਪਾ-ਪਾ ਵੀ ਕਿਸੇ ਨੂੰ ਦੇਤਾ ਐਦਾਂ ਵੀ ਨਹੀਂ ਕਰਨਾ ਚਾਹੀਦਾ।
ਹਾਂ, ਹਾਂ ਐਹ ਤੇ ਬੜਾ ਵੱਡਾ ਪਾਪ ਹੈਗਾ ਆਪਣਾ ਜੂਠਾ ਨਹੀਂ ਪਾਣਾ ਚਾਹੀਦਾ। ਦੂਜ ਜੇ ਬੰਦਾ ਵੀ ਯਾਰ ਐਵੇਂ ਨੀ ਹਾਂਜੀ। ਇਹ ਗੱਲ ਤੁਸੀਂ ਬਿਲ ਬਿਲਕੁਲ ਸਹੀ, ਸਹੀ ਆਖੀਏ। ਬਸ ਮੈਂ ਫੰਕਸ਼ਨ ਪਾਰਟੀ ਕਿਤੇ ਜਾਨੀ, ਤੁਸੀਂ ਮੰਨੋਗੇ ਨਹੀਂ ''ਮੈਂ ਤੇ ਵੈਸੇ ਵੀ ਨਾ ਦੇਖਕੇ ਮੇਰਾ ਮਨ ਭਰ ਜਾਂਦਾ, ਮੇਰੇ ਕੋ ਤਾਂ ਖਾਧਾ ਹੀ ਜਾਂਦਾ ਇੰਨੀ-ਇਨੀਆਂ ਆਈਟਮਾਂ, ਮੈਂ ਯਾ ਤੇ ਸਨੈਕ੍ਸ ਲੈਂਨੀ ਹਾ, ਯਾ ਤੇ ਕੁੱਛ ਸ਼ੇਕ ਹੋਇਗਾ। ਉਹ ਲਵਾਂਗੀ। ਰ੍ਹੋਟੀ ਤੇ ਮੈਂ ਖਾਂਦੀ ਨੀ, ਕਿਉਂਕਿ ਦੇਖੋ, ਮੈਂ ਕਿਂਉਂ ਪਲੇਟ'ਚ ਭਰਾਂ ਜਦੋਂ ਮੈਨੂੰ ਪਤਾ ਮੈਂ ਖਾਣੀ ਤੇ ਹੈਹੀ ਨਹੀਂ, ਕਦੀ-ਕਦੀ ਇਹ ਅੱਧੀ ਸਬਜ਼ੀ ਖਾ ਲੈਨੀ ਮੈਂ ਰੁੱਖੀ-ਸੁੱਖੀ, ਪਰ ਮੈਂ ਸਨੈਕ੍ਸ ਖਾਹਲੇ ਮੇਰਾ ਤਾ ਢਿੱਡ ਭਰ ਜਾਂਦਾ। ''ਮੈਂ ਕਿਹਾ ਐਂਵੇਂ ਅਪਨਾ ਪੇਟ ਖ਼ਰਾਬ ਕਰਨਾ ਲਾਲਚ ''ਮੈਂ ਲੋਕੁਾਂ ਨੂੰ ਵੇਖ-ਵੇਖਕੇ ਰਰਾਨ ਹੁੰਨੀ ਆਂ ਕਿ ਤੁਸੀਂ ਐਹ ਵੇਖੋ ਅਗਲੇ ਨੇ ਕਿੱਦਾਂ ਵਿਆਹ ਕੋ ਕਿੱਤਾ, ਤੇ ਤੁਸੀਂ ਇੰਨਾ-ਇੰਨਾ ਸਾਰਾ ਭਰ ਲੈਂਦੇ ਹੋ ਚਲੋ ਵਧੀਆ ਤੁਸੀ ਭਰਿਆ, ਤੁਸੀ ਖਾਓ ਤੇ ਕਮ ਸੇ ਕਮ। ਸਾਰਾ, ਬਿਲਕੁਲ ਓਂਵੇਂ ਦਾ ਓਵੇਂ ਤੁਸੀਂ ਡਸਟਬੀਨ'ਚ, ਬਸ ਤੁਸੀ ਅਪਣਾ ਸ਼ੌਕ ਪੂਰਾ ਕਰਨਾ। ਐ ਗੱਲ ਗ਼ਲਤ ਏ ਨਾ ਫੇਰ।
ਸਹੀ ਗੱਲ ਹੈ। ਐ ਨਾ ਸਾੰਨੁ ਕਿ, ਅੱਜ-ਕੱਲ ਲੋਕਾਂ ਦਾ ਬਿਲਕੁਲ ਹੈਹੀ ਨਹੀਂ ਕੋਈ। ਦਿਮਾਖ ਨਹੀਂ ਲਗਾਂਦੇ ਅਸੀ ਕੀ ਕਰਦੇ ਨੇ, ਕਿ ਫਿਰ ਉਹੀ ਅਕਲ ਤੁਸੀਂ ਬੱਚਿਆਂ ਨੂੰ ਦੋਗੇ, ਓ ਵੀ ਏਦਾਂ ਹੀ ਕਰਨਾ ਮੈਂ ਤੇ ਵਿਆਹ ਤੇ ਜਾਂਨੀ ਆਂ, ''ਮੈਂ ਤੇ ਫਾਸਟ-ਫੂਡ ਨਾਲ ਹੀ ਢਿੱਡ ਭਰ ਦਿੰਦਾ, ਰੋਟੀ ਵੱਲ ਜਾਂਦੇ ਹੀ ਨਹੀਂ ਅਸੀ।
ਵੇਖਕੇ ਮਨ ਭਰ ਜਾਂਦਾ ਭੈਣ ਜੀ, ਵੇਖਕੇ।
ਕਿ ਚੱਲ ਕੀ ਰੋਟੀ ਖਾਣੀ, ਭੁਖ ਹੀ ਨੀ ਹੈ।
ਹਾਂਜੀ-ਹਾਂਜੀ, ਬਿਲਕੁਲ ਸਹੀ ਗੱਲ ਕਹੀ ਤੁਸੀਂ ਬਿਲਕੁਲ ਸਹੀ ਆਖਿਆ ਸੀ।
ਹਾ ਆ
ਹੋਰ ਤੁਸੀ ਸੁਣਾਓ ਕਿੱਦਾਂ ਓ? ਘਰੇ ਸਭ ਠੀਕ ਚੱਲਦਾ ਪਿਆ? ਹਾਂ, ਮੈਂ ਤੇ ਆਪ ਨਾ, ਮੈਂ ਨਾ ਰ੍ਹੋ ਰ੍ਹੋਟੀਆਂ ਇੱਕ ਵਾਰੀ ਬੜੀ ਜਿਆਦਾ ਬਣਾ ਲਈਆਂ ਸਰਦੀਆਂ ਦੀ ਗੱਲ ਹੋਗੀ। ਤੇ ਤੁਹਾਨੂੰ ਪਤਾ ਮੈਨੂੰ ਲੱਗਗੀ ਗਲਤੀ, ਐ ਸਾਰੇ‌ ਰ੍ਹੋਟੀ ਖਾ ਆਏ, ਮੇਰੇ ਬੱ ਚਿਆ ਸਾਰਿਆ ਨਾ, ਮੇਰੀਆਂ ਨਨਾਣਾ ਵੀ ਆਈਆਂ ਸੀ ਪਿਛਲੇ ਸਾਲ ਤੇ, ਐ ਸਾਰੇ ਬਾਹਰੋ ਰਿਜੋਰਟ ਤੋਂ ਖਾ ਆਏ ਰੋਟੀ ਤੇ ਰੈਸਟੋਰੈਂਟ ਰੋਟੀ ਤੇ ਖਾ ਆਏ, ਤੇ ਮੈਂ ਕੀ ਕਰਨਨੀ ਰੋਟੀਆਂ ਬਚਗੀਆਂ ਨੇ। ਮੈਂ ਫਿਰ ਉਹਨਾਂ ਨੂੰ ਨਾ ਲਪੇਟਕੇ ਰੱਖ ਪੰਨੀ'ਚ ਲਪੇਟਕੇ ਰੱਖਤਾ, ਤੇ ਫਿਰ ਅਗਲੇ ਦਿਨ ਮੈਂ ਰ੍ਹੋ ਰ੍ਹੋਟੀਆਂ ਨੂੰ ਤੋੜਿਆ ਤੇ ਉਹਨੂੰ ਤੜਕਾ ਲਾਕੇ ਬਣਾਇਆ। ਇੰਨੀ ਸਵਾਦ ਰੋਟੀਆਂ ਬਣੇ
ਐ ਮੇਰੀ ਨਾ, ਮੇਰੀ ਤਾਈ ਬਣਾਂਦੀ ਹੁੰਦੀ ਏ, ਏਦਾਂ ''ਮੈਂ ਕਦੀ ਬਣਾਈਆ ਨੀ ਬਟ ਮੈਂ ਸੁਨਿਆ, ਕਿ ਬਹੁਤ ਵਧੀਆ ਬਨਦੀ।
ਨਹੀਂ-ਨਹੀਂ ਤੁਸੀਂ ਬਣਾਣਾ, ਜਿਵੇਂ ਕਦੀ ਰੋਟੀ ਖਰਾਬ ਪਈ ਉਹ ਨਾ ਇੱਕ ਰ੍ਹੋਟੀ ਵੀ ਬੰਦੇ ਕੋਲ ਪਈ ਨਾ, ਐਂਵੇਂ ਕਰਲੇ ਉਹ ਨਾ ਮਜ਼
ਮੈਂ ਸੁਨਿਆ 'ਮੈਂ' ਸੁਨਿਆ ਕਈ ਲੋਕ ਨਾ, ਜਿਵੇਂ ਰੋਜ਼ ਰੋਟੀ ਬੱਚ ਜਾਂਦੀ ਏ, ਉਹਦੇ ਨਾ ਚਾਰ ਮਤਲਬ ਹਿੱਸੇ ਕਰ ਉਹਨਾ ਨੂੰ, ਬੇਸਣ'ਚ ਤਲ ਬੀ ਲੈਂਦੇ ਨੇ, ਐਦਾਂ ਵੀ ਹੁੰਦਾ?
ਹਾਂਜੀ-ਹਾਂਜੀ, ਇਹਦਾਂ ਵੀ ਹੁੰਦਾ, ਮੈਨੂੰ ਮਰੀ ਸਹੇਲੀ ਦੱਸੀਦੀ ਸੀ, ਐਵੇਂ ਕਰਦੀ ਓ ਤੈਨੂੰ ਕਹਿੰਦੀ ਇੰਨੀ ਸਵਾਦ ਕਹਿੰਦੀ ਐਵੇਂ ਲੱਗਦਾ ਪਾ ਪੜ ਦੀ ਰੋਟੀ ਖਾ ਰਹੇ ਹਾਂ। ਮੈਂ ਕਿਹਾ ਚੱਕ ਲਈ ਬੜਾ ਹੀ ਸਵਾਦ ਆਉਂਦਾ, ਹਾਂ ਲੂਣ ਮਿਰਚ ਹਾਂ ਫਿਕੀ ਨਾ ਲੱਗੇ, ਕਈ ਤੇ ਮੈਂ ਐਸੇ ਵੀ ਵੇਖੇ ਹੈਗੇ ਨੀ ਜੋ ਤੁਹਾਨੂੰ ਪਤਾ ਬਈ ਰੋਟੀ ਵੀ ਖਾ ਲੈਂਦੀ ਮੈਂ ਕਿਹਾ ਸਾਡੇ ਤੇ ਜਿਵੇਂ ਕਿ ਇੱਕ ਅੱਧਾਂ ਬੰਦਾ ਨਖਰਾ ਕਰੀਦਾ ਪਰ ਮੇਰੇ ਬੱਚਿਆਂ ਨੂੰ ਆਦਤ ਗਰ ਪਈ ਹੋਈ ਖਾ ਲੈਂਦੇ ਨੇ ਤੇ
ਜਿਹੜੀ ਬਹੀ ਰੋਟੀ 'ਚ ਤਾਕਤ ਹੁੰਦੀ ਹੈ ਨਾ ਕਹਿੰਦੇ ਹ ਤਾਜ਼ੀ 'ਚ ਨੀ ਹੁੰਦੀ, ਜਿੰਨੀ ਬਈ ਚ ਹੁੰਦੀ ਹੈ
ਜੀ ਹਾਂਜੀ ਇਹ ਗਲ ਤੁਸੀਂ ਬਿਲਕੁਲ
ਪਰ ਬੱਚੇ ਕਹਿੰਦੇ ਨੇ ਰਾਤ ਦੀ ਰੋਟੀ ਸਾਨੂੰ ਦਿੱਤੀ ਕਿਉਂ?
ਸਹੀ ਗੱਲ ਹੈ ਮੈਂ ਤੇ ਖਾ ਲੈਂਦੀ, ਮੈਂ ਤੇ ਚਾਹਅ ਨਾਲ ਜਿਵੇਂ ਦੁਪਹਿਰ ਦੀ ਪਈ ਨਾ ਸ਼ਾਮੀ ਮੈਂ ਚਾਹ ਦੇ ਨਾਲ ਖਾ ਲੈਂਦੀ ਹਾਂ ਮੈਂ ਕਿਹਾ ਹੁਣ ਕੇ ਖ਼ਰਾਬ ਥੋੜ੍ਹੀ ਕਰਨੀ
ਮੈਂ ਤੇ ਆਪ ਖਾ ਲੈਂਣੀ ਹ, ਅਗਰ ਦੁਪਹਿਰ ਦੀ ਰੋਟੀ ਬਚਦੀ ਤਾਂ ਮੈਂ ਰਾਤੀ ਮ ਰੋਟੀ ਨਹੀਂ ਬਉਣੀ, ਮੈਂਹੀ ੳਹੀ ਖਾ ਲੈਂਦੀ ਹਾਂ ਆਪ
ਪਾਉਦੀ ਆ ਨਾ ਮੈਂ ਗਾਵਾ ਨੂੰ ਪਾਉਂਦੀ ਸਾਡੇ ਇਥ ਡਹਿਰੀ ਤੇ ਮੈਂ ਫੇਿਰ ਉਹਨੂੰ ਤਾਜ਼ੀ ਬਣਾ ਕੇ ਤਾਜ਼ੀ ਬਣਾ ਕੇ ਦੇਕੇ ਆਨੀ ਮੈਂ ਕਿਹਾ ਬਈ ਕਿਉਂ ਦੇਣੇ ਅਸੀਂ ਹਨਾ ਵੀ ਚੰਗਾ ਜਿਹਾ ਨੀ ਲੱਗਦਾ ਐਵੇ ਬਈ ਕਿਉਂ ਦਈਏ ਮੈਂ ਪਹਿਲੀ ਰੋਟੀ ਅਸੀਂ ਗਾਂ ਚ ਕੱਢ ਦਿੰਦੇ ਹਾਂ ਨਾ
ਹੋ ਅਸੀਂ ਵੀ ਕੱਢਦੇ ਹਾਂ,
ਅੱਛਾ- ਹਾਂ ਇਹ ਤੇ ਵਧੀਆ ਬਸ ਜੋ ਚੀਜ ਦੇਖੀ ਆਪਣੇ ਘਰੋਂ, ੳਹ ਹੀ ਅਸੀਂ ਇੱਥੇ ਕਰਦੇ ਹਾਂ
ਹਾਂਜੀ ਉਹੀ ਨਾ, ਪਰ ਅੱਜ ਕੱਲ ਨੀ ਸਮਝ ਲੋਕ ਹੈ ਤਾਂ ਦੇ ਹੀ, ਕੀ ਕਰ ਸਕਦੇ ਹਾਂ ਅਸੀਂ-
ਕਰਨ ਵਾਲੇ ਨੂੰ ਬਿਲਕੁਲ ਮੇਨ, ਤ ਤੁਹਾਨੂੰ ਪਤਾ ਕਿੰਨਾ ਕੁ ਬੰਦਾ ਕਿਵੇਂ ਕਰਦਾ, ਘਰ ਦੀ ਲਾ ਲੋ ਰੋਟੀ
ਬਿਲਕੁਲ ਹਾਂ, ਪਰ ਉਹੀ ਗੱਲ ਹੈ ਨਾ ਪਰ ਅੱਜ ਕੱਲ੍ਹ ਲੋਕ ਸਮਝਦੇ ਨੀ ਆ ਅਸੀਂ ਫੂਡ ਵੇਸਟ ਕਰ ਰਹੇ ਹਾਂ ਫਰੀ ਥੋੜ੍ਹੀ ਆਇਆ, ਨਾ ਉਹ ਪਤਾ ਕੀ ਕਏਗਾ ਸਾਨੂੰ ੳਲਟਾ ਸੁਨਾ ਦੇਗਾ, ਅਜ ਕਲ ਕਹਿੰਦੇ ਨਾ ਮੱਤ ਦੇਣ ਦਾ ਹਿਸਾਬ ਨਹੀਂ ਹੈ
ਹਾਂ ਹਾਂ, ਸਹੀ ਗੱਲ ਫੇਰ ਬਸ ਐ ਤੇ ਹਾਂ ਦੇਖੋ ਮੈਂ ਤੇ ਆਪਣੀ ਸਹੇੇਲੀਆਂ ਹੁੰਦੀਆਂ ਨਾ ਮਹੱਲੇ ਦੀਆਂ, ਮੈਂ ਕਹਿ ਦਿੰਦੀ ਹਾਂ ਮੈਂ ਕਿਹਾ ਕੋ ਗੁੱਸਾ ਲਾਉਣ ਵਾਲੀ ਗੱਲ ਨੀ ਭੈਣਜੀ, ਏਦਾਂ ਏਦਾਂ ਚੰਗਾ ਜਿਹਾ ਨਹੀਂੀ ਲੱਗਦਾ ਤੁਸੀਂ ਉਹਨਾਂ ਦਾ ਸੋਚੋ ਜਿਨਾਂ ਨੂੰ ਨਹੀਂ ਮਿਲਦੀ ਫੂਡ ਨ ਕਦੇ ਵੇਸਟ ਕਰਨਾ ਚਾਹੀਦਾ, ਫਿਰ ਆਪਣੇ ਆਪ ਥੋੜ੍ਹਾ ਜਿ ਸਮਝ ਜਾਂਦੀ ਫਿਰਦੀ ਅਗਲੀ ਵਾਰ ਕਹਿੰਦੀ ਹੁਣ ਥੋੜਾ ਜਿਹਾ ਆਟਾ ਗੁੰਨਣੀ ਹੀ ਮੈਂ ਜ਼ਦਾ ਨਹੀਂ ਗੁੰਣਦੀ ਤੁਸੀਂ ਮੈਨੂੰ ਕਹਿ ਦੋਗੇ, ਮੈਂ ਕਿਹਾ ਦੇਖੋ ਮੈਂ ਤੇ ਤੇਰੇ ਫਾਇਦੇ ਲਈ ਕਹਿੰਦੀ ਆ ਨਾ ਤੇ, ਕੁੱਤਿਆਂ ਨੇ ਬੜਾ ਖਾਉਣਾ ਮੈਂ ਕਿਹਾ ਚੰਗਾ ਲੱਗਦਾ ਤੁਸੀਂ ਐਵੇਂ ਸੋਟ ਦਿੰਦੇ, ਕਿੰਨਾ ਵੱਡਾ ਅੰਨ ਪਾਪ ਚੜਾ ਰਿ ਹਾਂਜੀ, ਮੈਂ ਕਿਹਾ ਆਪਸ 'ਚ
ਪਰ ਅੱਜ ਕੱਲ੍ਹ ਨਹੀਂ ਸਮਝਦੇ, ਕੀ ਕਰ ਸਕਦੇ ਹਾਂ ਇਦਾ ਦੇ ਜੇ ਲੋਕ ਨੇ, ਅਸੀਂ ਤਾਂ ਵੇਸਟ ਵੀ ਨਹੀਂ ਕਰਦੇ ਦੇਖਲੋ ਰੋਟੀ ਵੀ ਅਸੀਂ ਤਾਂ ਸਬਜ਼ੀ ਵੀ ਦਾਲ ਵੀ ਬੱਚ ਜਾਂਦੀ ਹੈ ਨਾ ਅਸੀਂ ਪਤਾ ਕੀ ਕਰਨਦੇ ਹਾਂ ਆਟੇ ਚ ਗੁਨ ਲੈਂਦੇ ਹਾਂ ਸਵੇਰੇ ਪਰੌਠੇ ਬਣਾ ਕੇ ਖਾ ਲੈਂਦੇ ਹਾਂ- ਉਹ ਵੀ ਸਭ ਤੋਂ ਵਧੀਆ ਜੇ ਬਿਲਕੁਲ
ਹਾਂ ਹਾਂ, ਬਿਲਕੁਲ ਸਹੀ ਗੱਲ ਕਹਿ ਰਹੇ ਹੋ ਤੁਸੀਂ-
ਅੱਜ ਹੀ ਬਣਾਏ ਨੇ ਮੈਂ ਪਰੋਂਠੇ ਘਰ, ਅਤੇ ਮੈਂ ਦਾਾਲ ਬਣਾਈ ਦਾਾਲ ਬਾਚ ਗ, ਕਿਸੇ ਨੇ ਖਾਧੀ ਨਹੀਂ ਮੈਂ ਸਵੇਰੇ ਪਰੋਠੇਂ
ਚਲੋ ਹੈਂ ਸਾਨੂੰ ਵਧੀਆ ਹੈਵੇਂ, ਮੈਂ ਵੀ ਐਵੇਂ ਕਰਨੀ ਕੋਈ ਸਬਜ਼ੀ ਪਈ ਹੁੰਦੀ ਆਟੇ ਚ ਮਲ ਕੇ ਹੀ, ਚਲੋ ਹਾਂਜੀ
ਕਈ ਨਾ ਵੇਸਟ ਹੋਈ
ਚਲੋ ਚੰਗਾ ਭੈਣ ਜੀ, ਮੈਂ ਕਰਦੀ ਆਗੇ ਹੈ ਹਾਂਜੀ, ਸਤਿ ਸ੍ਰੀ ਅਕਾਲ।